ਹੈਲੋ, ਹੈਲੋ
ਹੈਲੋ ਸ਼ ਸ਼੍ਰੀ ਕਾਲ ਹੋਰ ਠੀਕ ਓ?
ਹਾਂਜੀ-ਹਾਂਜੀ ਵਧੀਆ ਤੁਸੀਂ ਸੁਣਾਓ?
ਹਾਂਜੀ ਠੀਕ ਠਾਕ ਕੀ ਕਰਦੇ ਸੀ?
ਕੁਛ ਨੀ ਮੈਂ ਕੱਪੜੇ ਠੱਪ ਰੀ ਸੀਗੀ।
ਅੱਛਾ-ਅੱਛਾ, ਅ ਸਾਡੇ ਤਾਂ ਬਾਰਿਸ਼ ਬੋ ਪੈਂਦਾ ਪਿਆ ਸਾਡਾ ਵੀ ਬੋਤ ਬਾਰਿਸ਼ ਪੈਂਦੀ ਪਈ ਏ।
ਹਾਂ ਇੱਥੇ ਵੀ ਬੜੀ ਬਾਰਿਸ਼ ਹੈਗੀ ਸੀ ਦੋ ਦਿਨ ਤਾਂ ਬਾ ਬੜੀ ਬਾਰਿਸ਼ ਤਾਂ ਕਰਕੇ ਮੇਰੇ ਕੱਪੜਾ ਈ ਨੀ ਸੁੱਕੇ।
ਬਾਰਿਸ਼ ਕਰਕੇ ਕੱਲ-ਪਰਸੋਂ ਦੇ, ਕੱਲ ਪਰਸੋਂ ਦੀ ਕੋਲਿੰਗ ਈ ਨੀ ਲੱਗਦੀ ਪਈ ਏ ਸੀ।
ਅੱਛਾ ਮੈਂ ਕੱਲ-ਪਰਸੋਂ ਦੇ ਕੱਪੜੇ ਧੋ ਤੇ ਹੋਈ ਸੀਗੇ ਤੇ ਫਿਰ ਅੱਜ ਫੇਰ ਓ ਚ ਨਾ ਫਿਰ ਓ ਬਾਰਿਜ ਤੀ ਗੰਦੀ ਬਾਸ ਆਣੀ ਲੱਗੀ ਸੀਗੀ। ਫਿਰ ਮੈਂ ਚਾਰੇ ਕੱਪੜੇ ਫਿਰ ਮਸ਼ੀਨ ਏ ਚ ਪਾਏ ਨਾਲ ਕੰਫਰਟ ਪਾਇਆ, ਥੋੜਾ ਜਾ ਸ਼ਰਫ਼ ਪਾਇਆ।
ਹੂੰ, ਮਸ਼ੀਨ ਨੂੰ ਵੀ ਧੁੱਪ ਮਸ਼ੀਨ ਨੂੰ ਕੱਪੜਿਆਂ ਨੂੰ ਵੀ ਧੁੱਪ ਲਾਨੀ ਜ਼ਰੂਰੀ ਹੁੰਦੀ।
ਧੁੱਪ ਲਾਣੀ ਜ਼ਰੂਰੀ ਹੁੰਦੀ ਨਈ ਤਾਂ ਬਦਬੂ ਆਂਦੀ ਏ।
ਧੁੱਪ ਅ ਮਸ਼ੀਨ ਨੂੰ ਧੁੱਪ ਲਗਾ ਲਗਾਦੇ ਐ ਤੁਸੀਂ?
ਹਾਂਜੀ ਰੱਖਨੇ ਆ ਏਨੂੰ ਥੋੜਾ ਬਾਰ ਮੇਰੀ ਮਸ ਚਨ ਬਾਰੀ ਏ ਵੇੜੇ ਚ ਪਏ ਹੋਈਏ ਏ, ਹਾਂ।
ਹਾਂ ਵੇੜੇ ਵਿਚ ਵੀ ਆ।
ਤੇ ਹਾਂ ਤੇ ਨਾਲ ਥੋੜਾ ਜਾ ਡੇਟੋਲ ਵਗੈਰਾ ਪਾ ਕੇ ਨਾ ਜੇ ਇਸ ਨਾਲ ਬਾਰਿਸ਼ ਨਾਲ ਪੜੇ ਫਿਰ ਜੇ ਹੋ ਜਾਂਦੇ ਨਾ। ਅ ਕੀ ਬੋਲਦੇ ਨੇ ਜਮਸ ਵਗੈਰਾ ਵੀ ਹੋ ਜਾਂਦੇ ਨੇ ਕੱਪੜਿਆਂ ਚ ਕੀ ਟਾਨੂੰ ਹੋ ਜਾਂਦੇ ਨੇ, ਹਾਂ ਤਾਂ ਕਰਕੇ ਫੇਰ ਮੈਂ ਉਸ ਤਰਾਂ ਈ ਸੋਕਾ ਏਨੂੰ। ਫਿਰ ਮਸ਼ੀਨਾਂ ਇਚ ਪੈਲੇ ਤਾਂ ਏਅਰ ਟਰਾਏ ਕੀ ਤੇ ਨ ਇੱਕਦਮ ਪੂਰੇ ਸੁਕਾਲੇ ਤਿੰਨ ਤਾਂ ਵੀ ਥੋੜੀ ਹਵਾ ਤਾਂ ਚਾਈਦੀ ਐ ਨਾ। ਹਾਂ ਫਿਰ ਥੋੜੀ ਜੀ ਅੱਜ ਧੁੱਪ ਨਿਕਲੀ ਸੀਗੀ ਫਿਰ ਬਾਰ ਥੋੜੇ ਮੰਜੀ ਤੇ ਕੱਪੜੇ ਖਿਲਾਰ ਕੇ ਤੇ ਹੁਣ ਸੁੱਕ ਹੁਣ ਬਸ ਠੱਪਣੇ ਬਾਕੀ ਨੇ‌ ਪ੍ਰੈਸ ਤੇ ਵੱਖਰੇ ਕੱਢਨੇ ਨੇ। ਹਾਂ ਠੱਪਣਾ ਨੀ ਪਸੰਦ ਮੈਨੂੰ।
ਅਸੀਂ ਅੱਜ ਅ ਲੁਧਿਆਣੇ ਜਾਣਾ ਸੀ, ਸਾਨੂੰ ਏਨੀ ਬਾਰਿਸ਼ ਪੂਰੇ ਰਸਤੇ ਵਿੱਚ ਅਸੀਂ ਗਿੱਲ ਗਿੱਲੇ ਆਏ, ਗਿੱਲੇ ਗਏ।
ਹਾਂ ਬਾਰਿਸ਼ ਬੜੀ ਪ ਪੈ ਰੀ ਏ ਨਾ ਉਧਰ ਵੀ।
ਉਹੀ ਨਾ ਬੋ ਅੱਜ ਬੋਤ ਪਈ ਜਿਆਦਾ ਅੱਜ ਜਿਆਦਾ ਪਈ।
ਅੱਛਾ ਮਤਲਬ ਅੱਜ ਤੋਂ ਹੀ ਸ਼ੁਰੂ ਹੋਈ ਏ ਕਿ? ਅੱਛਾ
ਆਪਣੇ ਇੱਥੇ ਸ਼ਾਮ ਮਹਾਰਾਸ਼ਟਰ ਵਿੱਚ, ਤੇ ਤੇਰਾਂ ਜੂਨ ਨੂੰ ਪੈਂਦੀ ਹੁੰਦੀ ਸੀ ਹਨਾ।
ਆਹ ਪਹਿਲੇ ਕਹਿੰਦੇ ਸੀ ਮਹਾਰਾਸ਼ਟਰ ਛੇ ਜੂਨ ਨੂੰ ਚਾਲੂ ਹੁੰਦੀ ਛੇ ਜੂਨ ਤੋਂ। ਹਾਂ ਛੇ ਜੂਨ ਤਾਂ ਪੱਕਾ-ਪੱਕਾ ਟਾਈਮ ਏ। ਹਾਂ, ਪਰ ਇਸ ਵਾਰ ਲੇਟ ਹੋ ਗਈ ਇਸ ਵਾਰ ਨਹੀਂ ਆਈ ਇਸ ਵਾਰ ਗਰਮੀ ਕਿੰਨੀ ਸੀਗੀ।
ਅੱਛਾ
ਹਾਂ, ਗਰਮੀ ਬੜੀ ਸੀ ਇਸ ਵਾਰ।
ਸਾਡੇ ਤਾਂ ਠੀਕ ਹੀ ਸੀ ਇੰਨੀ ਨੀ ਪਰ ਅੱ ਜ ਅੰਦਰ ਹੀ ਰਹਿੰਦੇ ਵੀ ਸਾਨੂੰ ਇੰਨੀ ਪਤਾ ਨੀ ਲੱਗਦਾ।
ਹਾਂ ਤੇ ਹੁਣ ਬਾਰਿਸ਼ ਪਰ ਬਾਰੀਸ਼। ਨਾਲੇ ਦੋ-ਚਾਰ ਦਿਨ ਤਾਂ ਬੜਾ ਚਿਕ ਚਿਕ ਚਿਕ ਚਿਕ ਹੋ ਗਿਆ ਚਿੱਕੜ ਕਿੰਨਾ? ਤੇ ਕੰਮ ਧੰਦੇ ਵੀ ਨਹੀਂ ਤੇ ਨਾਲ ਕੱਪੜੇ ਵੀ ਨੀ ਸੁਖ ਰਹੇ।
ਕਹਿੰਦੇ-ਕਹਿੰਦੇ। ਹੁਣ ਤਾਂ ਕਹਿੰਦੇ ਪੱਖਾ ਲਾ ਬੰਦ ਕਰਨੇ ਦਾ ਮੌਸਮ ਹੋ ਗਿਆ।
ਬੜਾ ਠੰਡਾ ਹੋ ਗਿਆ ਸੀਗਾ ਹਾਂ। ਹਾਂ ਮੈਂ ਤਾਂ ਬਲੈਂਕਟ ਵੀ ਕੱਢੇ ਨੇ ਅੰਦਰੋਂ ਜਿਸ ਤਾਂ ਹੁਣ ਮੈਂ ਧੁੱਪ ਲਾ ਕੇ ਰੱਖੀ ਸੀਗੀ ਨਾ ਧੁੱਪ ਸੀਗੀ। ਜਦੋਂ ਤੇ ਬਲੈਂਕਟ ਵਲੈਂਕਟ ਕੱਢ ਲਏ ਮੈਂ ਅੰਦਰੋਂ। ਕੰਬਲ ਕੱਢ ਲਏ ਮੈਂ ਕਿਹਾ ਚੱਲ ਹੁਣ ਠੰਡ ਹੋ ਗਈ ਇੰਨਾ ਠੰਡਾ ਮੌਸਮ ਅਸੀ ਕੂਲਰ ਵੀ ਹਟਾ ਤੇ ਕੂਲਰ ਪੱਖੇ ਬੰਦ। ਹਾਂਜੀ
ਜਿਹਨੇ ਮੇਕਅਪ ਕਰਨੇ ਜਾਣਾ ਸੀ। ਉਹ ਕਹਿੰਦੀ ਮੈਂ ਸ ਸਵੈਟਰ ਪਾ ਕੇ ਗਈ। ਸਵੇਰੇ ਕਹਿੰਦੇ ਪੰਜ ਵਜੇ।
ਹਾਂ ਤੇ ਠੰਡ ਵੀ ਬੜੀ ਹੋ ਗਈ ਸੀਗੀ ਪਰ ਅੱਜ ਜਰਾ ਮੌਸਮ ਤੇ ਇਸ ਤਰ੍ਹਾਂ ਮੌਸਮ ਜੋ ਚੇਂਜ ਹੋ ਰਿਹਾ ਨਾ ਜਿਸ ਤਰ੍ਹਾਂ ਕਦੋਂ ਧੁੱਪ ਹੋ ਜਾਂਦੀ ਹੈ ਕਦੋਂ ਬਾਰਿਸ਼ ਉਸ ਨਾਲ ਬੱਚੇ ਬੜੇ ਜਲਦੀ ਬਿਮਾਰ ਪੈ ਰਹੇ ਨੇ।
ਤੇ ਲੱਤਾਂ ਦੁਖਣੇ ਲੱਗ ਜਾਂਦੇ
ਹਾਂ, ਮੇਰੇ ਤਾਂ ਦੋਨੋ ਬੱਚਿਆਂ ਨੂੰ ਸਰਦੀ ਹੋ ਗਈ ਹੈ ਬਾਰਿਸ਼ ਕਰਕੇ ਹਾਂ।
ਪੈ ਗਏ ਸੀ ਨਾ ਰਸਤੇ ਵਿੱਚ ਉਹਦੇ ਕਰਕੇ ਲੱਤਾ ਇੰਨੇ ਦਰਦ ਅ ਸਿਰ ਵੀ ਫੱਟਨ ਲੱਗ ਅੱਖਾਂ ਦਰਦ ਪਾਣੀ ਜਾਂਦਾ ਸੀ ਅੱਖਾਂ ਵਿੱਚ ਮੀਂਹ ਦਾ ਬਾਰਿਸ਼ ਦਾ ਆ ਮੋਟਰਸਾਈਕਲ ਤੇ ਬਹੁਤ ਔਖਾ ਸੀ।
ਔਖਾ ਹੁੰਦਾ ਸਹੀ ਏ ਨਾ ਹਾਂ, ਤੇ ਤਾਂ ਕਰਕੇ ਫੇਰ ਬਿਮਾਰ ਹੋ ਤੁਸੀ ਨਈ ਠੀਕ ਲੱਗਦਾ ਤੁਹਾਨੂੰ
ਤ ਦ ਲੱਤਾਂ ਦਰਦ ਨੇ ਹੋਈ ਜਾਂਦੇ ਆ।
ਫਿਰ ਗਰਮ ਪਾਣੀ ਚ ਥੋੜਾ ਲੂਣ ਪਾ ਕੇ ਲ
ਹਾਂ, ਇੱਕ ਉਮਰ ਦੇ ਹਿਸਾਬ ਨਾਲ ਵੀ ਪੈਂਤੀ ਸਾਲ ਤੋਂ ਬਾਅਦ ਉਹ ਹੋ ਜਾਂਦੀ ਹਾਂ।
ਹਾਂ, ਸੇਣ ਨੀ ਹੁੰਦਾ ਪਰ ਇੰਨੀ ਵੀ ਨਹੀਂ ਦਿਖਦੀ ਤੁਹਾਡੀ ਉਮਰ ਕੁਛ
ਹਾਂ, ਪੈਂਤੀ ਦੇ ਪੈਂਤੀ ਦੇ ਉੱਪਰ ਹੀ ਆ
ਹਾਂ। ਮੈਂ ਤੇ ਤੀਹ ਬੱਤੀ ਹੋ ਗਈ ਹੁਣ ਆਪਣਾ ਫਿਰ ਜਾਦਾ ਕੁਛ ਕੁਝ ਫਰਕ ਨਹੀਂ।
ਹਾਂ। ਉਹੀ ਨਾ
ਉਹੀ ਮੈਂ ਬਾਰਿਸ਼ ਕਰਕੇ ਕਿਹਾ ਕੱਪੜੇ ਤਾਂ ਖਿਲਰਗੇ ਪਰ ਫਿਰ ਚਨਤ ਗੰਦੀ 'ਚ ਬਦਬੂ ਆਉਂਦੀ ਸੀਗੀ। ਬਾਰਿਸ਼-ਬਾਰਿਸ਼ ਤੇ ਨੀ ਆਉਂਦੀ ਜਿਸਰਾ ਬੰਦ- ਬੰਦ ਹੁੰਮਸ- ਹੁੰਮਸ ਚਾਰੋ ਫਿਰ ਅੱਜ ਧੁੱਪੇ ਜਰ ਖਿਲਾਰ ਕੇ ਪਾਏ ਨੇ ਕੱਪੜੇ ਤਾਂ ਹੁਣ ਸਾਫ਼ ਹੋ ਗਏ ਹੁਨ ਠੱਪ ਕੇ ਰੱਖੂਗੀ, ਪਰ ਕੱਪੜਾ ਠੱਪਣੇ-ਠੱਪਣੇ 'ਚ ਵੀ ਬੜਾ ਟਾਈਮ
ਬਹੁਤ ਜਿਆਦਾ ਬਹੁਤ ਇੱਕ ਗਾਹ ਪਹਿਲੇ ਤਾਂ ਗਾਹ ਪੈ ਜਾਂਦਾ ਪੂਰਾ ਹਮ ਕੱਪੜਿਆਂ ਦਾ ਜਾਂ ਕੱਪੜੇ ਤਾਏ ਮਾਰ ਕੇ ਸੈ ਕਰਕੇ ਲੱਗੇ ਫਿਰ ਘਰ ਵੀ ਖਾਲੀ-ਖਾਲੀ ਲੱਗਣੇ ਲੱਗ ਜਾਂਦੇ।
ਖਾਲੀ-ਖਾਲੀ ਹੋ ਜਾਂਨਾ ਨਹੀਂ ਤਾਂ ਇੰਨਾ ਮੇਰਾ ਖਿਲਾਰਾ ਮ ਚਆ ਹੋਆ ਬੱਚਿਆਂ ਦੇ ਵੱਖਰੇ ਕਰੋ ਬੰਦਿਆਂ ਦੇ ਵ ਵੱਖਰੇ ਕਰੋ।
ਹਾਂ, ਮੈਂ ਵੀ ਐਵੇਂ ਹੀ ਕਰਦੀ ਆੰ ਪਹਿਲੇ ਕੱਪੜੇ ਦਾ ਪਹਿਲੇ ਮੈਂ ਐਵੇਂ ਕਰਦੀ ਪਹਿਲੇ ਤਾਂ ਸਭ ਤੋਂ ਪਹਿਲਾਂ ਮੈਂ ਅਹ ਸਾਰੇ ਕੱਪੜੇ ਤਾਏ ਮਾਰ ਦਿੰਦੀ ਫੇਰ ਉਸ ਤੋਂ ਬਾਅਦ ਮੈਂ ਕੱਢਦੀ
ਅੱਛਾ, ਨਹੀਂ ਮੈਂ ਤਾਂ ਨਾਲ-ਨਾਲ ਹੀ ਵਖ ਵੱਖਰੇ-ਵੱਖਰੇ, ਜੇ ਚਾਰ ਪੰਜੇ ਜਿਸਰਾ ਕੱਠੇ ਕਰਕੇ ਤੇ ਉੱਤੇ-ਉੱਤੇ ਰੱਖੀ ਜਾਨੀ ਆ ਮਤਲਬ ਫਿਰ ਆਸਾਨ ਹੁੰਦਾ ਏ ਨਾ ਬਸ ਖਾਲੀ ਚੁੱਕੋ ਜਿਸਦੇ ਕੱਪੜੇ ਉਸਦੇ ਅਲਮਾਰੀ ਵਿੱਚ ਉਸਦੇ ਹਿਸੇ 'ਚ ਰੱਖ ਦੋ ਰੈਕ
ਹਾਂ, ਪਹਿਲੇ ਨਾ ਹਾਂ ਪਹਿਲੇ ਨਾ ਆਪਾਂ ਜ ਤੂੰ ਕੱਪੜੇ ਧੋਂਦੀ ਜਦ ਅਹ ਇੱਕ-ਇੱਕ ਕੱਪੜੇ ਨਿਚੋ-ਨਿਚੋ ਕੇ ਰੱਖਦੀ ਐ
ਹਾੰ ਨਹੀਂ, ਮੈਂ ਤਾਂ ਮਸ਼ੀਨ ਹੀ ਲਾ ਦੇਨੀ ਆ ਨਾ, ਮੇਰੀ ਆਟੋਮੈਟਿਕ ਏ ਮਸ਼ੀਨ।
ਅੱਛਾ, ਉਹਦੇ ਵਿੱਚ ਹੀ ਧੋ ਕੇ ਨਿਕਲਦੇ
ਹਾਂ, ਤੋ ਕੇ ਮਤਲਬ ਮੈਂ ਪਹਿਲੇ ਉੇ ਸੇ ਕੇ ਰੱਖਣੀ ਆ ਸੇ ਕੇ ਜਿਸ ਤਰਾ ਪੰਦਰਾਂ ਵੀਹ ਮਿੰਟ ਪਹਿਲੇ ਨਾ ਸੇ ਕੇ ਰੱਖਨੀ ਆ ਮੇਰੀ ਨਾ ਮਸ਼ੀਨ ਦਾ ਟਾਈਮਰ ਏ ਪੈਂਤਾਲੀ ਮਿੰਟ ਦਾ ਤੇ ਜਦੋਂ ਪਾਨੀ ਮਤਲਬ ਸਰਫ ਪਾ ਕੇ, ਤੇ ਸਰਫ ਦੋ-ਤਿੰਨ ਮਿੰਟ ਘੁਲਣ ਦੇਨੀ ਆ ਮਸ਼ੀਨ ਚਾਲੂ ਕਰਕੇ ਤੇ ਫਿਰ ਜਦੋਂ ਸਰਫ ਮਿਕਸ ਹੋ ਜਾੰਦਾ ਨਾ ਪਾਨੀ ਵਿੱਚ ਫੇਰ ਕੱਪੜੇ ਪਾ ਦੇਨੀ ਆ ਪਹਿਲੇ ਬੱਚਿਆਂ ਦੇ ਪਾਨੀ ਆ ਮਤਲਬ ਜੋ ਵੀ ਇਸ ਤਰ੍ਹਾਂ, ਘੱਟ ਗਨਦੇ ਕੱਪੜੇ ਜਿਹੜੇ ਹੋਵਨ ਨਾ ਜ਼ਾਆਦਾ ਗੰਦੇ ਨਹੀਂ ਉਹ ਕੱਪੜੇ ਪਹਿਲੇ ਪਾ ਦੇਨੀ ਆ, ਤੇ ਫੇਰ ਅੱਛੇ ਸਾਫ਼ ਹੋ ਜਾਵਨ ਫੇਰ ਬੰਦ ਕਰ ਦੇਨੀ ਆ, ਮੇਰੀ ਪੈਂਤੀ ਤੱਕ ਦਾ ਆ ਗਿਆ ਨਾ ਫੇਰ ਪਾਨੀ ਡਰੇਨ ਹੋ ਜਾਂਦਾ ਏ ਨਾ, ਫਿਰ ਓਹ ਪੈਪ ਪੈਂਤੀ ਤੱਕ ਮਨ ਪੱਤਾ ਐ ਪਾਨੀ ਡਰੇਨ ਹੋ ਜਾਏਗਾ ਤਾਂ ਮੈਂ ਬੰਦ ਕਰਕੇ ਰੱਖ ਦੇਨੀ ਆ ਫਿਰ ਪੰਦਰਾਂ ਵੀਹ-ਮਿੰਟ ਫਿਰ ਤਦ ਤੱਕ ਹੋਰ ਕੁਛ ਕੰਮ ਕਰ ਲੋ
ਸਾਫ਼ ਨਿਕਲਦੇ
ਹਾਂ ਬਹੁਤ ਸਾਫ਼ ਨਿਕਲਦੇ ਨੇ ਫਿਰ ਸੇ ਕੇ ਰੱਖੋ ਥੋੜੀ ਦੇਰ ਤਾਂ ਸਾਫ਼ ਨਿਕਲਦੇ ਨਾ
ਹਾਂ ਸਾਡੇ ਤਾਂ ਦੂਸਰੇ ਪੰਮੀ ਨੂੰ ਹੂਨ ਇਹੀ ਕਿ ਇਹ ਮਸ਼ੀਨ ਜੋ ਤੂੰ ਬੋਲਦੀ ਪਈ ਏ ਉਹ ਛੇਤੀ ਖ਼ਰਾਬ ਵੀ ਹੋ ਜਾਂਦੀ
ਹਾਂ ਨਹੀਂ ਸਾਡੇ ਤਾਂ ਘਰੇ ਦੇ ਹੀ ਠੀਕ ਕਰਨੇ ਵਾਲੇ ਹਨ, ਸਾਡਾ ਕੰਮ ਹੀ ਇਹੀ ਏ ਨਾ ਮਸ਼ੀਨਾਂ ਤੇ, ਏ ਸੀ ਵਗੈਰੇ, ਰ ਰਿਪੇਰਿੰਗ ਦਾ, ਹਾਂ ਤਾਂ ਸਾਨੂੰ ਨਹੀਂ ਪਰ ਖ਼ਰਾਬ ਨੀ ਹੁੰਦੇ, ਹਾਂ ਤੇ ਇਸ ਤਰ੍ਹਾਂ ਬੰਦ ਕਰਕੇ ਰ ਤੇ ਨਾ ਤਾਂ ਫਿਰ ਚਾਲੂ ਕਰੋ ਤੇ ਫੇਰ ਦੋ- ਚਾਰ ਵਾਰ ਇੱਕ- ਦੋ ਪਾਨੀ ਚ ਧੋ ਕੇ ਹੋ ਜਾਵਨ ਨਾ ਫਿਰ ਥੋੜਾ ਜਿਹੀ ਕਮਫਰਟ ਨਹੀਂ ਹੁੰਦਾ ਲੀਕਵਿਡ ਜਿੱਦਾ, ਖੁਸ਼ਬੂ ਵਾਲਾ ਥੋੜਾ ਉਹ ਪਾ ਦੋ। ਇੰਨੀ ਅੱਛੀ ਖੁਸ਼ਬੂ ਆਉਂਦੀ ਕੱਪੜਿਆਂ 'ਚੋਂ, ਤੇ ਫੇਰ ਸਾਰੇ ਪਹਿਲੇ ਬੱਚਿਆਂ ਦੇ ਹੁਣੇ ਇਹ ਧੁਲ ਜਾਵਣ, ਤੇ ਫਿਰ ਬਾਅਦ ਵਿੱਚ ਚਾਦਰ ਹੋਰ ਸੋਫੇ ਦੇ ਕਵਰ ਵਗੈਰਾ ਫੇਰ ਬਾਅਦ ਵਿੱਚ ਲਗਾਨੀ ਆ ਧੋਣ। ਮੈਂ ਸਰਫ ਐਕਸਲ।
ਮੈਂ ਵੀ ਉਹੀ ਵਰਤਦੇ ਅਸੀਂ ਬਹੁਤ।
ਹਾਂ ਸਰਫ ਐਕਸਲ ਤਾਂ ਫਿਰ ਹਾਂ। ਹਾਂ ਨਹੀਂ ਤਾਂ ਏਰੀਅਲ ਵੀ ਅੱਛਾ ਏਰੀਅਲ। ਹਾਂ ਟਾਇਡ ਵੀ ਵਧੀਆ। ਅੱਜ ਚਲ ਨਾ ਯ ਸਰਫ ਜਿਸ ਤਰ੍ਹਾਂ ਮਸ਼ੀਨ ਚ ਕੇੰਦਾ ਰਹਿ ਜਾਂਦਾ ਨਾ ਉਹਤੇ ਲਿਕਵਿਡ ਵੀ ਬੜਾ। ਛਾਏ ਹੋਏ ਨੇ ਅੱਜ।
ਅੱਛਾ- ਅੱਛਾ।
ਲਿਕੁਵਿਡ ਇੱਕ ਲੀਟਰ ਦਾ ਪਾਊਚ, ਤੁਸੀਂ ਗੋਦਰਰੇਜ ਦਾ ਲਓਗੇ ਨਾ ਪੀਲੇ ਕਲਰ ਦਾ ਹੁੰਦਾ ਹੈ। ਤੇ ਉਹ ਆਪਣਾ ਨੋ ਨਾਨਟੀ ਨਾਇਨ ਜਾ ਨਾਨਟੀ ਫਾਇਵ ਪਚਾਨਵੇਂ ਰੁਪਏ ਤੱਕ ਪੈ ਜਾਂਦਾ ਹੈ, ਹਾਂ ਇੱਕ ਕਿਲੋ ਹਾਂ, ਲਿਕਵਿਡ। ਮਤਲਬ ਇੱਕ ਕਿੱਲੋ ਦੇ ਹਿਸਾਬ ਤੇ ਜਾਂਦਾ ਆਪਣੇ ਨੂੰ, ਲਿਕੁਵਿਡ ਹੁੰਦਾ ਨਾ ਜਾਦਾ ਘੋਲਣੇ ਦੀ ਵੀ ਲੋੜ ਨਹੀਂ। ਪਾਣੀ ਵਿੱਚ ਬਸ ਪਾ ਦੋ, ਤੇ ਮਸ਼ੀਨ ਬਸ ਚੱਲਦੀ ਰਹੇਗੀ। ਹਾਂ ਫਿਰ ਸਰਫ ਦਾ ਡਾਗ ਨਹੀਂ ਰਹਿੰਦੇ ਨੇ। ਤਾਂ ਮਸ਼ੀਨ ਜਿਆਦਾ ਕਰਕੇ ਸਰਫ ਤੇ ਡਾਗ ਰਹਿ ਜਾਂਦੇ ਨਾ ਆਪਣੇ। ਤੇ ਸਰਫ ਦੇ ਕੋਈ ਡਾਗ- ਡੂਗ ਨਹੀਂ ਰਹਿੰਦੇ ਉਸਦੇ ਉੱਤੇ। ਹਾਂ ਲਿਕੁਵਿਡ ਵੀ ਅੱਛਾ ਹੁੰਦਾ ਕੱਪੜੇ ਵਾਸਤੇ। ਮਤਲਬ ਕੁੱਝ ਖੁਸ਼ਬੂ ਵਾਸਤੇ ਕੁਝ ਅਲੱਗ। ਕੰਫਰਟ ਵਗੈਰਾ ਪਾਉਣ ਦੀ ਲੋੜ ਨਹੀਂ, ਡਾਇਰੈਕਟ ਤੁਸੀਂ ਸਰਫ ਪਾ ਦੋ, ਆ ਲਿਕੁਵਿਡ ਪਾ ਦੋ, ਤੇ ਮਸਤ ਧੋਤੇ ਜਾਂਦੇ ਨੇ, ਉਹ ਵੀ ਇੱਕ ਢੱਕਣ ਹੈ ਜੀ ਬਹੁਤ ਸਾਰਾ ਬਹੁਤ ਲਿਕੁਵਿਡ ਮਤਲਬ ਵੀ ਹੋ ਜਾਂਦਾ, ਇੱਕ ਢੱਕਣੇ ਚ ਇਤਨੀ ਬਾਲਟੀ ਭਰ ਕੇ ਤੁਸੀਂ ਕੱਪੜੇ ਧੋ ਲੋ।
ਅਸੀਂ ਤੇ ਪਤਾ ਕੀ ਕਰਦੇ, ਅਸੀਂ ਕੱਪੜੇ ਧੋ ਕੇ ਅ ਫੇਰ ਅਸੀਂ ਦੋ-ਤਿੰਨ ਪਾਣੀਆਂ ਵਿੱਚੋਂ ਪਹਿਲੇ ਨਾ ਅਸੀਂ ਮ ਮੇਰੀ ਮੰਮੀ ਨੇ ਸਿਖਾਇਆ ਹੋਇਆ ਸੀ ਉੱਥੇ। ਮਹਾਰਾਸ਼ਟਰ ਵਿੱਚ ਇੱਕ-ਇੱਕ ਕੱਪੜਾ ਧੋ ਨਿਚੋੜ-ਨਿਚੋੜ ਕੇ ਰੱਖਦੇ ਹੁੰਦੇ ਸੀ।
ਹਾਂ, ਪਹਿਲੇ ਤਾਂ ਕੱਪੜੇ ਧੋਣੇ ਨਹਿਰ ਤੇ ਵੀ ਜਾਂਦੇ ਸੀਗੇ ਨਾ ਦੀਦੀ।
ਹਾਂ ਉਹ ਵੀ ਕਰਦੇ ਸੀ, ਹੁਣ ਉਹ ਸਿਸਟਮ ਨਹੀਂ ਅਸੀਂ ਕਰਦੇ। ਅਸੀਂ ਟਾਪੇ ਵਿੱਚ ਕੱਪੜੇ ਪਾ ਦਿੰਦੇ, ਸਾਰੇ ਨ ਅਹ ਮਸ਼ੀਨ ਵਿੱਚੋਂ ਕੱਢ ਕੇ ਉਹ ਫੇਰ ਐਵੇਂ ਪਾਣੀ ਟੂਟੀ ਪੂਰੀ ਐਂਡ ਵਧੀਆ ਚਲਾ ਲੈਂਦੇ ਪਾਣੀ ਖੁੱਲਾ-ਡੁੱਲਾ, ਉਹਦੇ ਵਿੱਚੋਂ ਕੱਢ-ਕੱਢ ਕੇ ਅਸੀਂ ਟੋਕਰੀ ਵਿੱਚ ਸਿੱਟਦੇ। ਫੇਰ ਪਾ ਫੇਰ ਪਾਣੀ ਸਿੱਟ ਦਿੰਦੇ, ਫੇਰ ਨਵਾਂ ਪਾਣੀ ਪਾ ਕੇ ਫੇਰ ਪਾ ਕੇ ਪਾਂਦੇ, ਉਹ ਫੇਰ ਛੇਤੀ ਆਉਂਦਾ ਹੈ ਕੰਮ, ਹਾਂ।
ਮਸ਼ੀਨ ਨੀ ਹੱਥ ਨਾਲ ਧੋਂਦੇ ਹੋ।
ਨਹੀਂ-ਨਹੀਂ ਮਸ਼ੀਨ ਵਿੱਚ ਹੀ ਨੇ।
ਹਾਂ, ਸਰਫ ਨਹੀਂ ਨਿਕਲਦਾ ਨਾ ਕਈ ਵਾਰ ਮਸ਼ੀਨਾਂ ਮੈਂ ਉਸ ਵਾਸਤੇ ਕਹਿਣੀ ਆ ਅਗਰ ਸਰਫ ਨਹੀਂ ਨਿਕਲਦਾ ਨਾ, ਹਾਂ ਤੁਸੀਂ ਇੱਕ ਵਾਰ ਉਹ ਲਿਕੁਵਿਡ ਵਰਤ ਕੇ ਦੇਖੋ। ਲਿਕੁਵਿਡ ਜਿਹੜਾ ਆਉਂਦਾ ਨਾ, ਇੱਕ ਹੀ ਰੇਟ ਪੈਂਦਾ ਪਰ ਉ ਸਾਫ਼ ਵੀ ਇਨੇ ਤੇ ਇੰਨੀ ਖੁਸ਼ਬੂ ਆਏਗੀ ਕੱਪੜੇ ਵਿੱ
ਅਸ ਉਦੇ ਵਿੱਚ ਸ਼ਰਫ਼ ਨੀ ਪਾਣਾ ਪਿਆ?
ਨਈ ਸਰਫ ਨੀਂ ਪਾਣਾ ਲਿਕਿਊਡ ਜੇੜਾ ਹੁੰਦਾ ਨਾ ਸਰਫ ਵਾਲਾ ਈ ਹੁੰਦੈ ਹਾਂ ਕੱਪੜੇ ਵੀ ਇੰਨੇ ਸਾਫ਼ ਸੁ ਥਰੇ ਇੰਨੇ ਸਾਫ਼-ਸੁਥਰੇ ਨਿਕਲਦੇ ਨੇ ਉਸਦੇ ਤੁਸੀਂ ਕਿਸ ਸੋ ਬੋਤ ਵਧੀਆ ਲੱਗਿਆ ਮੈਨੂੰ ਤਾਂ ਬੋਤ ਝੱਗ ਹੁੰਦੀ ਐ। ਤੇ ਜਾਦਾ ਵੀ ਨੀ ਕੁਛ ਪਾਣਾ ਪੈਂਦਾ ਇਕ ਢੱਕਣ ਵੀ ਪਾ ਦੋਗੇ ਨਾ ਇੱਕ ਬਾਲਟੀ ਭਰ ਕੇ ਤੁਹਾਡੇ ਕੱਪੜੇ ਅਗਰ ਰਏਂਗੇ ਨਾ ਸਾਫ਼ ਨਿਕਲੇਗੇ।
ਅਸੀਂ ਪਤਾ ਮੇਰੀ ਗੱਲ ਤਾਂ ਸੁਣ ਮੈਂ ਮੈਂ ਬੋਤ ਜਾਦਾ ਸਰਫ਼ ਵਾਪਰਦੀ। ਮੈਨੂੰ ਸਾਰੇ ਕੈਂਦੇ-ਕੈਂਦੇ ਇਨਾ ਸ਼ਰਫ਼ ਮੇਨੂੰ-ਮੇਨੂੰ ਸਬ ਮੈਨੂੰ ਸਬਰ ਨੀ ਆਂਦਾ ਜੇ ਘੱਟ ਸਰ ਘੱਟ ਸ਼ਰਫ਼ ਪਾਈ ਹੋਵੇ ਨਾ ਓ ਫੇਰ ਮੈਨੂੰ ਵਧੀਆ ਨੀ ਲੱਗਦੀ। ਆ ਜਿੰਨੀ ਵੱਧ ਸ਼ਰਫ਼ ਹੋਵੇ ਨਾ ਫਿਰ ਕੱਪੜੇ ਵਧੀਆ ਨਿਖਰਦੇ
ਚੇ ਬੜਾ ਰੌਲਾ ਪਾ ਰੇ ਨੇ ਮੈਂ ਕਰਦੀ ਆ ਤੁਹਾਨੂੰ ਬਾਦ ਚ ਹਾਂ
ਠੀਕ ਐ ਠੀਕ ਐ।
ਹਾਂਜੀ-ਹਾਂਜੀ ਸਸ ਸ੍ਰੀ ਕਾਲ।